ਹਾਂਜੀ, ਸਤਿ ਸ਼੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ, ਹੋਰ ਕੀ ਕਰਦੇ?
ਕੁਛ ਨੀ, ਬਸ ਕੰਮ ਕਰਦੇ ਹਾ। ਘਰ ਦਾ ਹੁਣ ਸ਼ਾਮ ਦਾ
ਅੱਛਾ-ਅੱਛਾ ਗਰਮੀ ਬਹੁਤ ਹੋ ਗਈ ਹੈ।
ਹਾਂਜੀ, ਬਹੁਤ ਜ਼ਿਆਦਾ ਬੁਰਾ
ਰੁੱਖ ਹੀ ਕੱਟੀ ਜਾਂਦੇ। ਗਰਮੀ ਤਾਂ ਹੁਣ
ਹੂ। ਕੁਛ ਨੀ, ਮੈਂ ਵੀ ਅੱਜ ਬਾਜ਼ਾਰ ਗਈ ਹੋਈ ਸੀਗੇ। ਸੁਬਾਹ
ਹਾਂਜੀ।
ਦੇਖਿਆ ਜਾਵੇ, ਤਾਂ ਇਨਾ ਬੁਰਾ ਹਾਲ ਆ ਬਾਜ਼ਾਰਾਂ ਦੇ ਵਿੱਚ ਬਹੁਤ ਜਿਆਦਾ ਗੰਦਗੀ, ਚਾਰੇ ਪਾਸੇ ਗੰਦਗੀ ਫੈਲੀ ਪਈ ਹੋਈ ਆ। ਗਲੀਆਂ-ਨਾਲੀਆਂ ਦਾ ਕੋਈ ਹਮ ਹੂ, ਗਲੀਆਂ ਨਾਲੀਆਂ ਦਾ ਕੋਈ ਹੈ। ਹੀ ਨਹੀਂ ਗਗਾ ਹਨਾ। ਮੂਹੋਂ ਸਫ਼ਾਈ ਕਰੂਗਾ ਨਾ ਆਪਦੇ ਗੇਟ ਗੇਟਾਂ ਮੂਹਰੋ ਇਨਾ -ਇਨਾ ਕੂੜਾ ਜੰਮਿਆ ਪਿਆ। ਲੋਕ ਲੋਕਾਂ ਦੇ ਘਰਾਂ ਦੇ ਮੂਹਰੇ ਸ਼ਹਿਰਾਂ ਦੇ ਵਿੱਚ ਨਾਲੀਆਂ ਵੀ ਨੀ ਕੱਢਦੇ ਲੋਕ ਬਹੁਤ ਹੁ, ਜ਼ਿਆਦਾ ਬੁਰਾ-ਹਾਲ ਪਿਆ ਹੋਇਆ ਪਿਆਗਾ। ਦੇਖਦੇ ਹਾਂ, ਤਾਂ ਬਾਹਰ ਜਾ ਕੇ ਆਪਾਂ
ਸਹੀ ਗੱਲ।
ਹੂ। ਕਿੰਨਾ ਜਾਦਾ ਪ੍ਰਬਾਵ ਪੈਂਦਾ ਅਪਣੀ ਸੇਤ ਨੂੰ ਹੋਣਾ ਏਨਾ ਚੀਜਾ
ਹਾਂਜੀ, ਸਈ ਗਾੱਲ ਐ।
ਹੂੰ, ਏਨਾ ਕਾਰਕੇ ਈ ਬਿਮਾਰੀਆ ਫੈਲਦੀਆ। ਜਾਦਾਤਰ ਵੈਸੇ, ਲੋਕ ਤੇਆਣ ਈ ਨੀ ਰਾਖਦੇ ਸਫਾਈ ਦਾ।
ਹੂੰ। ਪਤਾ ਕੀ ਆ ਓਥੇ ਇੱਕ ਏਦਾਂ ਦਾ ਸਾਰੇ ਈ ਇਦਾ ਦੇ ਬਾਨ ਜੱਨਦੇ। ਨਾ ਤਾ ਓ ਦੇਖ ਲੋ ਰੋਖ ਲਾਓਨ ਦੇ ਇੰਨੀ ਗਰਮੀ ਹੋ ਗਈ ਆ। ਕੋਈ ਵੀ ਏਕ ਪੌਦਾ ਲੱਗਦਾ ਕੱਟੀ ਜੱਨਦੇ ਕੱਟੀ ਜੱਨਦੇ ਸੜਕਾ ਚੌੜੀਆ
ਹੂੰ, ਤੇ ਸਫਾਈ ਵੱਲ ਤੇਆਨ ਬਿਲਕੋਲ ਨੀ ਹੈਗਾ ਬਾੱਸ। ਜੇ ਦੇਖਦੇ ਆ ਕੂੜਾ ਕਰ ਕਟ ਹਨਾ, ਹੁਨ ਆਪਾਂ ਆਮ ਈ ਦੇਖਦੇ ਹਾਂ ਵੈਸੇ ਵੀ ਆਪਾਂ ਬਾੱਸ ਸਟੈਡਾ ਦੇ ਵੇਚ ਜਾਨੇ ਆ ਤੇ ਕਿੰਨਾ ਕੂੜਾ ਕਰਕਟ ਖਿਲ ਰੇਆ ਪੇਆ ਹੁੰਦਾ ਨਾ, ਏਕ ਵਚਾਰਾ ਸਫਾਈ ਸੇਵਕ ਘਾੱਰ ਦੀ ਜਰਾ ਸਫ਼ਾਈ ਕਰ ਕੇ ਹੋਣ ਓਨੇ ਤਾ ਏਕ ਵਾਰੀ ਕਾਰ ਦੇਨੀ ਆ ਵਾੱਦ ਤੋ ਵਾੱਦ ਦੋ ਵਾਰੀ ਕਾਰ ਦੂਗਾ ਦੇਨ ਵੇਚ ਦੀ ਹਨਾ ਸਾਰਾ ਦੇਨ ਤਾ ਅਗਲਾ ਕਾਰ ਵੀ ਨੀ ਸਕਦਾ ਓਨੇ ਵੀ ਰੈਸਟ ਕਰਨੀ ਹੁੰਦੀ ਐ ਬਾੱਸ ਸਟੈਡਾ ਦੇ ਵਿੱਚ ਜਾ ਦੇਖਦੇ ਹਾਂ, ਕਿੰਨਵਾ ਖਾਨ ਪੀਨ ਦਵਾ ਚੀਜਾ ਐਦਾ ਹੁੰਦਵਾ ਹਣਾ। ਗਲੀਆਂ ਸੜੀਆਂ ਸਬਜ਼ੀਆਂ ਇਦਾਂ ਈ ਬਾੱਸ ਪਈਆਂ ਰੈਂਦਿਆ।
ਬਾਕੀ ਤਾਂ ਲੋਕਾਂ ਨੇ ਦੇਨਾ ਤਯਾਨ ਤਾਨੂੰ ਪ
ਤੇ ਅਪਣੇ ਕੋਈ ਤੇਆਣ ਈ ਨੀ ਦਿੰਦਾ ਇਨਾ ਚੀਜਾ ਵੱਲ ਖਾ ਲੈਂਦੇ ਆ ਕੋਈ ਨਾ ਕੋਈ ਚੀਜ। ਉਨੂੰ ਡਸਟਬਿਨ ਦੇ ਵਿੱਚ ਸੁੱਟਨ ਦੀ ਬਜਾਏ ਉਨੂੰ ਅਈ ਬਾੱਸ ਸੜਕ ਤੇ ਸੋਟ ਦੇਨਾ ਹੋਂਦਾ ਵਿਚਾਲਈ।
ਹੁਨ ਤਾ ਡਸਟਬੀਨ ਵੀ ਲੱਗੇ ਹੋਏ ਆ।
ਹੂੰ, ਡਸਟਬੀਨ ਲੱਗੇ ਹੋਏ ਡਸਟਬੀਨ ਚ ਸੋਟਦੇ ਨੀ ਗੇ। ਓਦਾਂ ਈ ਸੋਟ ਦਿਂਦੇ ਆ, ਜੇ ਸਕੂਲਾ ਵੇ ਚ ਦੇਖਦੇ ਆ ਨਾ ਬੱਚੇ ਇਨਾ ਚੀਜਾ ਦਾ ਵੈਸੇ ਤਯਾਨ ਰੱਖਦੇ ਬੱਚੇ ਵੀ ਨੀ ਇਨਾ ਕਾਗਜ਼ ਬੋਤ ਖਲਾਰਦੇ ਐਗੇ, ਕਲਾਸਾਂ ਦੇ ਵੇਚ ਬੋਤ ਗਾਂਦ ਪਾਓਂਦੇ ਐਗੇ।
ਸਈ ਗਾੱਲ ਆ, ਨਿ ਸਿਪਲਨ ਨੂੰ ਸਿਖਾਂਦੇ ਨੀ ਨਾ। ਚੰਗੀ ਤਰੀਕੇ ਨਾਲ ਫੇ ਓਦੇ ਨਾਲ ਓ ਅੱਗੇ ਜਾਕੇ ਤਾ ਫਰਕ ਪੈ ਜਾਨਾ।
ਹਾਂਜੀ-ਹਾਂਜੀ, ਜੇ ਬੱਚਾ ਘਾੱਰ ਪ੍ਰੀ ਵੈਸੇ ਹਨਾ ਆਪਾ ਕੋਈ ਵੀ ਪਾਵੇ ਬਜੋਰਗ ਆ ਪਾਵੇ ਕੋਈ ਵੱਡਾ ਪਾਵੇ ਕੋਈ ਛੋਟਾ ਏ ਹਣਾ ਜੇ ਬਂਦਾ ਇਹ ਚੀਜਾ ਨਾ ਵੈਸੇ ਘਾੱਰ ਤੋ ਈ ਸੇਖਦਾ ਜੇ ਘੱਰੇ ਬਂਦਾ ਆਪਦੇ ਸਫਾਈ ਰੱਖਦਾ ਤੇ ਫੇਰ ਈ ਓ, ਚੀਜਾ ਹਨਾ ਬਾਰ ਕਾਰ ਸਕਦਾ ਵਾ ਫੇਸ।
ਹਾਂਜੀ ਏ ਤਾ ਹੈ।
ਕਯੋਕਿ ਘਾੱਰ ਤੋਂ ਈ ਆਪਾਂ ਨੂੰ ਏਨਾ-ਏਨਾ ਚੀਜਾ ਦਾ ਪਤਾ ਲੱਗਦਾ ਹਨਾ ਜੇ ਆਪਾ ਛੋਟੇ ਹੋਂਦੇਆਂ ਤੋ ਈ ਆਪਾ ਨੂੰ ਜਾ ਗਾਈਡ ਕੀਤਾ ਜਾਵੇ ਜਾ ਕੋਛ ਵੀ ਕਿਸੇ ਨੂੰ ਵੀ ਗਾਈਡ ਕੀਤਾ ਜਾਵੇ ਛੋਟੇ ਹੋਂਦੇਆਂ ਤੋ ਈ ਹਣਾ ਵੀ ਤੁਸੀ ਏਦਾ ਨੀ ਕਰਨਾ ਬਾਰ ਨੀ ਜਾਣਾ। ਬਾਰ ਜਾ ਕੇ ਜੇ ਕੋਈ ਵੀ ਚੀਜ ਆ ਤੁਆਡੇ ਕੋਲ ਕੋਈ ਵੀ ਰੈਪਰ ਆ ਤੁਆਡੇ ਕੋਲੇ ਕਾਗਜ਼ ਪੱਤਰ ਤੁਸੀ ਵੇਸਟ ਨੀ ਸਿਟਣਾ ਹਣਾ। ਵੀ ਆਪਦਾ ਕੋਈ ਵੀ ਆਪਦਾ ਅਲੱਗ ਤੋ ਰਾੱਖ ਲੋ ਜਾ ਫੇਰ ਓਨੂੰ ਕਿਸੇ ਡਸਟਬਿਨ ਚ ਸੋਟ ਦੋ ਹਣਾ। ਖਾ ਕੇ ਚੀਜ ਏਦਾ ਨੀ ਸੁੱਟਣੀ ਗ ਹਾਂ।
ਹਾਂਜੀ ਸਈ ਗਾੱਲ ਆ ਤੁਆਡੀ, ਪਤਾ ਕਿ ਸਾਰੇਆਂ ਨੂੰ ਈ ਦੇਖਣਾ ਚਾਈਦਾ ਏਕ ਬਂਦੇ ਦਾ ਕਾੱਮ ਨੀ ਐ ਅਸੀ ਸਾਰੇ ਈ ਖਲਾਫ ਕਦਮ ਤੇ ਫੇਰ ਈ ਫੈਦਾ ਯਾ।
ਪੁਛਣਾ ਚਾਹੀਦਾ, ਵੈਸੇ ਕਿਉਂਕਿ ਐਓ ਜੇਹੜੀ ਆਪਣੀ ਸਾਂਝੀ ਜਗ੍ਹਾ ਹੈ ਹੁੰਦੀ ਹੈ, ਨਾ ਓ ਤਾਂ ਸਾਰਿਆਂ ਦੀ ਸਾਂਝੀ ਹੁੰਦੀ ਹੈ। ਬੱਸ ਸਟੈਂਡ ਆ, ਕੋਈ ਵੀ ਸਰਕਾਰੀ ਆ, ਹਨਾ ਸਰਕਾਰੀ ਦਾ ਤੇਰਾ ਔਫਿਸ ਆ, ਸਕੂਲ ਆ, ਹੂੰ। ਸਰਕਾਰੀ ਜਗ੍ਹਾ ਤੇ ਆਪਾਂ ਵੈਸੇ ਵੀ ਦੇਖ ਹੂੰ, ਕਿਤੇ ਵੀ ਦੇਖਦੇ ਹਾਂ, ਆਪਾਂ ਹਨਾ ਤੇ ਆਪਣੇ ਇੰਡੀਆ ਦੇ ਵਿੱਚ ਤਾਂ ਬੋਤ ਜ਼ਿਆਦਾ ਵੈਸੇ, ਆਪਣੇ ਤਾਂ ਕੋਈ ਧਿਆਨ ਹੀ ਨਹੀਂ ਰੱਖਦਾ, ਏਨਾਂ ਚੀਜ਼ਾਂ ਦਾ।
ਓਨੇ ਰੱਖਣਾ ਕਿਉ, ਓਨਾ ਨੂੰ ਫਰੀ ਚ ਮਿਲਿਆ ਹੋਐ। ਏਹੀ ਚੀਜ਼ਾਂ ਪੈਸਿਆਂ ਦੀਆਂ ਮਿਲਦੀਆਂ ਫੇਰ।
ਬਾਰਲੀਆਂ ਕੰਟਰੀਆਂ ਦੇ ਵਿੱਚ ਐਹੋ ਜਿਹਾ, ਜਮਾ ਸਿਸਟਮ ਨੀ ਹੈਗਾ, ਆਪਾਂ ਵੈਸੇ ਵੀਡੀਓ ਦੇ ਵਿੱਚ ਦੇਖਦੇ ਹਾਂ, ਕਿੰਨੀ ਸਫਾਈ ਹੁੰਦੀ ਹੈ, ਨਾ ਉੱਥੇ।
ਹਾਂਜੀ, ਵੀਡੀਓ ਕਿਥੇ ਹੈਗੀ? ਭਾਈ ਹੈਗੀ ਬੋਤ ਆ, ਸਾਰਾ ਕੁਛ ਉੱਥੇ ਜੁਰਮਾਨਾ ਲਾਉਂਦੇ।
ਜੇਹੜੀ ਚੀਜ਼ ਆਪਾਂ ਨੂੰ ਏਥੇ ਨਾ, ਮਤਲਬ ਕਿ ਜੇੜੀ ਚੀਜ਼ ਆਪਾਂ ਇੱਥੇ ਕਰਦੇ ਨੀਗੇ, ਉੱਥੇ ਕੇ ਆਪਾਂ ਨੂੰ ਕਰ ਕਰਨੀ ਵੀ ਪੈਂਦੀ ਹੈ। ਉੱਥੇ ਜਾ ਫਾਈਨ ਵੀ ਪੈਂਦਾ ਹੈ। ਮੈਂ ਤਾਂ ਗਈ ਹਾਂ, ਬਾਰ ਦੋ ਵਾਰੀ ਹਨਾ ਤੇ ਦੋਨੇ ਵਾਰੀ ਮੈਂ ਦੇਖਿਆ ਹਾਏ, ਏਨੀ ਕੁ ਜ਼ਿਆਦਾ ਉੱਥੇ ਸਫ਼ਾਈ ਆ ਨਾ, ਮਤਲਬ ਕਿ ਦੱਸ ਨੀ ਸਕਦੇ ਆਪਾਂ ਵੀ ਏਨਾ ਜ਼ਿਆਦਾ ਲੋਕ ਉੱਥੇ ਧਿਆਨ ਰੱਖਦੇ ਆ, ਅੱਗੇ ਮਜਾਲ ਕੇ ਕੋਈ ਇੱਧਰ-ਉੱਧਰ ਕੋਈ ਚੀਜ਼ ਸੁੱਟ ਦੂਗਾ। ਤੁਰਿਆ ਜਾਂਦਾ ਓਥੇ
ਪਤਾ ਕੀ ਉੱਥੇ ਜੁਰਮਾਨਾ ਲੱਗਦਾ ਐ, ਆਪਣੇ ਇੱਧਰ ਕੱਖ ਹੈ ਨੀ, ਓਥੇ ਜੁਰਮਾਨਾ ਨਾਲੋਂ-ਨਾਲ ਚੱਕ ਕੇ ਲੈ ਜਾਂਦੀ ਆ।
ਤੇ ਫੇਰ, ਏਹਨਾਂ ਚੀਜ਼ਾਂ ਕਰਕੇ ਤਾਂ ਬਿਮਾਰੀਆਂ ਫੈਲੀਆਂ ਲੋਕਾਂ ਨੂੰ। ਹਸਪਤਾਲਾਂ ਦੇ ਵਿੱਚ ਤੁਹਾਨੂੰ ਦੇਖਦੇ ਹੋ। ਆਪਾਂ ਹਨਾ, ਕੀ ਹਾਲ ਹੁੰਦੇ ਆਗੇ, ਨਾ ਹਸਪਤਾਲਾਂ ਦੇ ਵਿੱਚ ਓ ਸਿਸਟਮ ਆ ਸਰਕਾਰੀ ਹਸਪਤਾਲਾਂ ਵਿੱਚ ਜਾਂਣੇ ਆਂ। ਤਾਂ ਕੋਈ ਹਾਲ ਨੀ, ਮਤਲਬ ਕਿ ਬੋਤ ਜਿਆਦਾ ਬਦਬੋ ਮਾਰਦੀ ਹੈ। ਦੇਖਦੇ ਐ, ਤਾਂ ਜਾ ਕੇ ਸਫ਼ਾਈ ਹੈ ਨੀ, ਬਿਲਕੁਲ ਵੀ ਕਿਤੇ ਵੀ
ਹਾਂਜੀ-ਹਾਂਜੀ, ਸਹੀ ਗੱਲ ਆ, ਤੁਹਾਡੀ ਆਪਣੇ ਇੰਡੀਆ ਦੇ ਵਿੱਚ ਆ, ਏਹ ਬਾਹਰਲੇ ਦੇਸ਼ਾਂ ਚ ਕੁੱਛ ਨੀ ਹੈਗਾ।
ਹੂੰ-ਹੂੰ, ਬਾਰਲੇ ਦੇਸਾਂ ਤੇ ਬੋਤ ਭਾਈ, ਤਾਂਹੀ ਤਾਂ ਆਪਣੇ ਲੋਕ ਇੱਥੇ ਖੜ ਕੇ ਨੀ ਖੁਸ਼ ਹੋਣ। ਤਾਂ ਹੀ ਤਾਂ ਬਾਰ ਨੂੰ ਭੱਜਦੇ ਆ। ਓਨਾਂ ਨੂੰ ਐ ਹੁੰਦਾ ਹੈਗਾ, ਵੀ ਅਸੀਂ ਬਾਰ ਜਾਈਏ, ਬਸ ਵੀ ਸਫ਼ਾਈ ਬੋਤ ਜ਼ਿਆਦਾ ਏਥੇ
ਹੂੰ, ਸਫਾਈ ਵੀ ਹੋਰ ਚੀਜ਼ਾਂ ਨੂੰ ਵੀ ਜਿੱਦਾਂ। ਪੈਨਸ਼ਨ ਮਿਲਦੀ ਆ, ਫੇਰ ਓਨਾਂ ਨੂੰ ਘੁਮਾਣ ਲੈ ਕੇ ਜਾਂਦੇ। ਏਥੇ ਕੀ ਦਿੰਦੇ।
ਹੂੰ-ਹੂੰ। ਪਰ ਆਪਣੇ ਤਾਂ ਕੋਈ ਹਾਲ ਨੀ, ਜਿੱਥੇ ਜਾਂਦੇ ਆ ਤੇ ਬਸ। ਗੰਦ ਈ ਵੱਜਿਆ ਪਿਆ ਹੁੰਦਾ ਵਾ, ਜੇ ਆਪਾਂ ਸ਼ਹਿਰਾਂ ਚ ਜਾ ਕੇ ਵੇਖੀਏ। ਗਲੀਆਂ-ਨਾਲੀਆਂ ਦੇ ਵਿੱਚ ਕੋਈ ਹਾਲ ਨਹੀਂ। ਪਸੂ ਮਰੇ ਪਏ ਹੁੰਦੇ ਆ, ਕੋਈ ਓਨਾਂ ਨੂੰ ਨੀ ਚੱਕਦਾ ਟਾਈਮ ਟੂ ਟਾਈਮ ਉਹ ਉਥੇ ਗੱਲ ਸੜ ਜਾਂਦੇ ਆ, ਤੇ ਓਦੇ ਕਰਕੇ ਤੁਹਾਨੂੰ ਪਤਾ ਈ ਐ, ਕਿੰਨੀਆਂ ਬਿਮਾਰੀਆਂ ਫੈਲਦੀਆਂ ਕਿੰਨਾ ਸ਼ਿਕਾਰ ਹੁੰਦੇ ਆ, ਲੋਕ ਬਿਮਾਰੀਆਂ ਦੇ।
ਸਹੀ ਗੱਲ ਹੈ, ਹੁਣ ਬੰਦਾ ਕਰੇ ਵੀ ਕੀ?
ਹੂੰ, ਕਿਉਂਕਿ ਇੱਕ ਦੇ ਸਿਰ ਤੇ ਨੀ ਨਾ ਇੱਕ ਦੇ ਸਿਰ ਤੇ ਨੀ ਨਾ ਹੈਗਾ, ਏਹ ਚੀਜ਼ ਹਰੇਕ ਨੂੰ ਚਾਹੀਦਾ ਹਨਾ ਜੇ ਆਪਾਂ ਨੂੰ ਲੱਗਦਾ ਵੀ ਆ, ਵੀ ਆਹ ਬੰਦਾ ਸਹੀ ਕੰਮ ਨੀ ਕਰਦਾ ਪਿਆ, ਹਨਾ ਓਹੀ ਗੰਦ ਪਾਉਂਦਾ ਵਾ, ਓਨੂੰ ਜੁਰਮਾਨਾ ਲਾਵੇ ਬੰਦਾ। ਵੀ ਹਾਂ ਬਈ, ਤੂੰ ਇੱਥੇ-ਇੱਥੇ ਤੂੰ ਗਲਤ ਆ।
ਹਾਂ
ਸਾਰਿਆਂ ਨੂੰ ਇਹ ਚੀਜ਼ਾਂ ਸੋਚਣੀਆਂ ਚਾਹੀਦੀਆਂ।
ਹੂੰ ਸਹੀ ਗੱਲ ਐ। ਕਿ ਇੱਕ ਜਾਣਾ ਇੱਕ ਜਾਣੇ ਦੇ ਕਰ ਨਾ ਕਰ ਜਿਹਨਾਂ ਉਹਨੂੰ ਜਾਣਿਆ ਨੇ ਆ ਕੇ ਗੰਦ ਪਾ ਦਿੱਤਾ। ਇਹ ਤਾਂ ਸਾਰਿਆਂ ਨੂੰ, ਨਾਅਰੇ ਲਗਾਣੇ ਚਾਹੀਦੇ ਆ। ਕਰਨਾ ਚਾਹੀਦਾ ਲੋਕਾਂ ਦੇ ਦਿਮਾਗ 'ਚ ਪਾਣਾ ਚਾਹੀਦਾ।
ਕਰਨਾ ਚਾਹੀਦਾ ਸਹੀ ਗੱਲ ਆ।
ਸਫਾਈ ਸਭ ਤੋਂ ਪਹਿਲਾਂ ਕਰਾਂ ਸਾਡਾ ਸਭ ਤੋਂ ਪਹਿਲਾਂ ਸਫਾਈ ਫੇਰ ਈ ਮਨ ਲੱਗਦਾ ਹੁਣ ਜੇ ਆਪਾਂ ਗੰਦ 'ਚ ਬੈਠੇ ਰਈਏ ਤਾਂ ਕਿੰਨਾ ਨੈਗੇਟਿਵਿਟੀ ਫੈਲਦੀ ਆ। ਸਫਾਈਆਂ ਨੂੰ
ਸਫਾਈ ਰੱਖਦੇ ਓਨੀ ਆਪਾਂ ਨੂੰ ਬਾਹਰ ਵੀ ਧਿਆਨ ਦੇਣਾ ਚਾਹੀਦਾ ਤਾਂ ਆਪਣੇ ਘਰੇ ਰੱਖੀ ਦਾ ਵੀ ਫੇਰ ਹੀ ਫਾਇਦਾ ਹਨਾ। ਅਗਲੇ ਨੂੰ ਵੀ ਪਤਾ ਲੱਗੇ ਵੀ ਹਾਂ ਬਈ ਇਹ ਬੰਦਾ ਸਫ਼ਾਈ ਦੇ ਵਿੱਚ ਰਹਿਣ ਗਿ ਝਿਆ ਹੋਇਆ ਵੀ ਇਹ ਨਹੀਂ ਏਦਾਂ ਗੰਦਗੀ 'ਚ ਰਹਿ ਸਕਦਾ।
ਹੂੰ
ਜਿੰਨੀ ਆਪਾਂ ਘਰੇ ਰੱਖਦੇ ਓਦਾਂ ਆਪਾਂ ਨੂੰ ਬਾਹਰ ਜਾ ਕੇ ਵੀ ਉਸ ਚੀਜ਼ ਦਾ ਧਿਆਨ ਰੱਖਣਾ ਚਾਹੀਦਾ ਫੇਰ ਹੀ ਜਾ ਕੇ ਇਹ ਹੋ ਸਕਦਾ ਵੀ ਹਾਂ ਵੀ ਸਾਡਾ ਦੇਸ਼ ਸਹੀ ਰਹਿ ਸਕਦਾ ਇੱਕ ਸਾਬ ਦਾ।
ਹੂੰ
ਨਹੀਂ ਤਾਂ ਬੁਰਾ ਹਾਲ ਹੀ ਆ ਜਾ ਕੇ ਦੇਖਦੇ ਆ ਤਾਂ ਬਾਹਰ।
ਸਹੀ ਗੱਲ ਆ, ਕੁਛ ਕਹਿ ਨੀ ਸਕਦਾ ਬੰਦਾ। ਫਿਰ ਕੀ ਕਵੇ ਇਹਨੂੰ ਕਵੇ ਉਹਨੂੰ ਲੜਨ ਪੈਂਦਾ।
ਹੂੰ-ਹੂੰ, ਜੇ ਕੋਈ ਕਿਸੇ ਨੂੰ ਕਹਿ ਦਿੰਦਾ ਤਾਂ ਫੇਰ ਤੁਹਾਨੂੰ ਪ ਤਾਂ ਲੜਾਈਆਂ ਝਗੜੇ ਸਟਾਰਟ ਹੋ ਜਾਂਦੇ ਲੋਕਾਂ ਦੇ। ਕੋਈ ਗੱਲ ਹੀ ਨੀ ਸਹਾਰਦਾ ਵੀ ਹਾਂ ਬਈ, ਤੁਸੀਂ ਕਿਉਂ ਆਏ ਕੀ
ਮਤਲਬ ਉਹੀ ਚੀਜ਼ਾਂ ਹੈ ਨਾ ਗੱਲਾਂ, ਹੁਨ ਦਾ ਨੀ ਏ ਇੱਕ-ਦੂਜੇ ਦੀਆਂ ਆਪਣੀਆਂ, ਆਪਣੀਆਂ ਮਾਰਦੇ ਰਹਿੰਦੇ ਅਜਕੱਲ। ਸੁਣੋਗੇ ਤਾਂ ਹੀ ਆ ਦਿਮਾਗ 'ਚ ਖਾਨੇ 'ਚ ਪਾਉਗੀ।
ਹੁਣ ਮੈਂ ਜੋਬ ਕਰਦੀ ਹਾਂ ਜਿੱਦਾਂ ਸਕੂਲ ਦੇ ਵਿੱਚ ਹਨਾ ਅਸੀਂ ਬੱਚਿਆਂ ਨੂੰ ਨਾਲ ਦੀ ਨਾਲ ਕਹਿ ਦਿੰਨੇ ਆ ਡੈਕਸ ਥੱਲੇ ਕੋਈ ਰੈਪਰ ਸਿੱਟਦਾ ਹੈ ਨਾ, ਨਾਲ ਦੀ ਨਾਲ ਕਹਿ ਦੇਈ ਦਾ ਵੀ ਚੱਕ ਕੇ ਆਪਦੇ ਬੈਗ 'ਚ ਪਾਓ ਹਨਾ ਸਰ ਕਹਿ ਦਿੰਦੇ ਆ ਅਖੇ ਵੀ ਆਂਟੀ ਨੇ ਥੋਡਾ ਹਨਾ ਠੇਕਾ ਥੋੜੀ ਲਿਆ ਕਰ ਵੀ ਵਾਰ-ਵਾਰ ਉਹ ਸਫ਼ਾਈ ਕਰਨ। ਤੁਸੀਂ ਆਵਦਾ ਸਫ਼ਾਈ ਦਾ ਧਿਆਨ ਤੁਸੀਂ ਖੁਦ ਰੱਖਣਾ ਗਾ ਕੋਈ ਵੀ ਚੀਜ਼ ਆ ਤੁਸੀਂ ਆਪ ਧਿਆਨ ਦੇਨਾ ਵੀ ਬਹੁਤ ਸਮਝਾਉਂਦੇ ਆ ਬੱਚਿਆਂ ਨੂੰ ਪਰ ਫੇਰ ਵੀ ਬੱਚੇ ਆ ਤਾਂ ਤੁਹਾਨੂੰ ਪਤਾ ਹੀ ਉਹ ਕਿੱਥੇ ਸਮਝਦੇ ਆ ਵੀ। ਹੁਣ ਹਾਂ ਕਿੱਥੇ, ਕਿੱਥੇ ਸਕੂਲ ਨੌ ਵਜੇ ਲੱਗਦਾ ਹਨਾ ਤੇ ਉਹ ਵਿਚਾਰੇ ਛੇ ਵਜੇ ਆ ਕੇ ਸਫ਼ਾਈ ਕਰਦੇ ਹੈਗੇ। ਸਭ ਤੋਂ ਪਹਿਲਾਂ ਆ ਕੇ ਉਹਨਾਂ ਨੇ ਗੇਟ ਖੋਲਣਾ ਸਫ਼ਾਈ ਕਰਨੀ ਹੈਗੀ। ਤੇ ਕਿੰਨਾ, ਇਹ ਹੁੰਦਾ ਵੀ ਸਭ ਤੋਂ ਪਹਿਲਾਂ ਉਹਨਾਂ ਨੂੰ ਆਏ ਹੁੰਦਾ ਵੀ ਸਫਾਹੀ ਦਾ ਧਿਆਨ ਰੱਖੇ ਦੋ-ਦੋ ਤਿੰਨ-ਤਿੰਨ ਵਾਰ ਝਾੜੂ ਲਉਣਾ ਪੈਂਦਾ ਉਹਨਾਂ ਨੂੰ ਐਨਾ ਜਿਆਦਾ ਬੁਰਾ ਹਾਲ ਕਰ ਦਿੰਦੇ ਆ ਬੱਚੇ। ਕੁੱਝ ਕੁ ਤਾਂ ਸਮਝ ਜਾਂਦੇ ਆ ਕੁੱਝ ਕੁ ਨਹੀਂ ਵੀ ਸਮਝਦੇ ਗੇ।
ਹਾਂ। ਕਈਆ ਦੇ ਦਿਮਾਗ 'ਚ ਹੀ ਨੀ ਪਤਾ ਜਿੰਨਾ ਮਰਜ਼ੀ ਕੋਈ ਢੀਠ ਈ ਹੋਏ ਆ।
ਹਾਂ ਇਹ ਤਾਂ ਹੈ। ਬੋਤ ਕਹਿ ਕਹਿ ਕਹਿਨੇ ਹੁੰਨੇ ਵੀ ਜੇ ਅੱਜ ਆਪਾਂ ਸਕੂਲ ਦੇ ਵਿੱਚ ਆਪਾਂ ਪਹਿਲਾਂ ਘਰ ਤੋਂ ਸਿੱਖਦੇ ਆ, ਫੇਰ ਆਪਾਂ ਸਕੂਲ ਤੋਂ ਸਿੱਖਦੇ ਆ, ਫੇਰ ਆ ਪਾਂ ਸਮਾਜ ਤੋਂ ਸਿੱਖਦੇ ਆ ਹਨਾ।
ਹੂੰ, ਸਈ ਗੱਲ ਏ।
ਹੂੰ, ਇੱਥੇ ਜਾ ਕੇ ਆਪਾਂ ਸਭ ਕੁਛ ਸਿੱਖਦੇ ਆ ਜੇ ਆਪਾਂ ਸਕੂਲ ਚ ਸਫ਼ਾਈ ਦਾ ਧਿਆਨ ਰੱਖਦੇ ਤਾਂ ਆਪਾਂ ਸਮਾਜ ਵਿੱਚ ਜਾ ਕੇ ਰੱਖ ਲੈਂਨੇ ਆਗੇ।
ਜੀ ਇਹ ਤਾਂ ਹੈ ਤਾਂ ਸਈ ਗੱਲ
ਹੂੰ। ਹੂੰ।
ਹੂੰ। ਹੁਣ ਤਾਂ ਜੇ ਸਾਰੇ ਮੰਨੋਗੇ ਤਾਂ ਹੀ ਏ ਇੱਕ ਬੰਦਾ, ਕੱਲਾ ਬੰਦਾ ਕੁਛ ਨੀ ਕਰ ਸਕ
ਹੂੰ, ਏਹ ਤਾਂ ਹੈ।
ਹੂੰ, ਕੱਲਾ ਇੱਕ-ਦੋ ਗਿਆਰਾਂ ਆ ਗਿਆ।
ਹੂੰ-ਹੂੰ, ਬੋਅਤ ਜ਼ਿਆਦਾ ਇਹਨਾਂ ਚੀਜ਼ਾਂ ਦਾ ਬੋਤ ਧਿਆਨ ਰੱਖਣਾ ਪੈਂਦਾ ਨਈ ਤਾਂ, ਅੱਜ-ਕੱਲ੍ਹ ਤੁਹਨੂੰ ਪਤਾ ਈ ਏ, ਬਿਮਾਰੀਆਂ ਨੇ ਕਿੰਨਾ ਜ਼ਿਆਦਾ ਘੇਰਾ ਪਾ ਰੱਖਿਆ ਲੋਕਾਂ ਨੂੰ। ਹਸਪਤਾਲਾਂ ਵਿੱਚ ਜਾਂਨੇ ਆ ਤਾਂ ਉੱਥੇ ਪਹਿਲਾਂ ਈ ਲੋਕ ਬਿਮਾਰ ਹੁੰਦੇ ਆ 'ਤੇ ਜੇ ਸਫ਼ਾਈ ਨੂੰ ਵੇਖਦੇ ਆ ਤਾਂ ਸਬ ਸਫ਼ਾਈ ਨੂੰ ਲੈ ਕੇ ਤਾਂ ਬਹੁਤ ਜ਼ਿਆਦਾ ਉਥੇ ਬੁਰਾ ਹਾਲ ਹੁੰਦਾ ਹੈਗਾ ਸਰ ਕਾਰੀ ਸੰਸਥਾਵਾਂ ਤੇ ਬਹੁਤ ਜ਼ਿਆਦਾ ਬੁਰਾ ਹਾਲ ਹੁੰਦਾ ਇਹਨਾਂ ਚੀਜ਼ਾਂ
ਹੂੰ, ਉੱਥੇ ਤਾਂ ਕੁਛ ਕਚਲਾ-ਮਚਲਾ ਹੋਇਆ ਹੁੰਦਾ ਸਾਰਾ ਕੁ ਕੁਛ ਨੀ ਪਤਾ ਲੱਗਦਾ ਉਥੇ।
ਕੁੱਝ ਵੀ ਨੀ ਪਤਾ ਲੱਗਦਾ ਸਈ ਗੱਲ ਐ।
ਹੂੰ, ਦਵਾਈਆਂ ਨੂੰ ਏਡੇ-ਏਡੇ ਲੇਨਾ ਲੱਗੀਆ ਹੁੰਦੀਆਂ।
ਕਿਤੇ ਜਾਣ ਨੂੰ ਜੀਅ ਵੀ ਨੀ ਕਰਦਾ ਸਫ਼ਾਈ ਆਲੀ ਜਗ੍ਹਾ ਤੇ ਆਪਣਾ ਘੁੰਮਣ-ਫਿਰਨ ਨੂੰ ਜੀਅ ਕਰਦਾ। ਵੈਸੇ ਜਾਂਨੇ ਆ ਤਾਂ ਮੁਣ ਕੇ ਜੀਅ ਵੀ ਨੀ ਕਰਦਾ ਗੰਦੀ ਬਦਬੋ ਹੋਂਦੀ ਏਥੇ ਖੜਨ ਨੂੰ ਨੀ ਜੀ ਕਰਦਾ ਅਗਰ ਨਾ ਕੋਈ ਬੰਦਾ ਕੁਛ ਖਾ-ਪੀ ਸਕਦਾ ਖੜਕੇ ਕਿਤੇ?
ਚਲੋ ਠੀਕ ਐ ਪਾਪਾਂ ਨਾਲ ਗੱਲ ਕਰ
ਹਾਂਜੀ, ਓਕੇ ਜੀ ਸਤਿ ਸ਼੍ਰੀ ਅਕਾਲ।